ਘਰ ਜੀ।
ਜੀ ਕੀ ਹਾਲ-ਚਾਲ ਤੁਹਾਡੇ।
ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ ਨੇ। ਔਰ ਸਭ ਵਧੀਆ ਨੇ ਘਰ ਪਰਿਵਾਰ ਨੂੰਹ।
ਫ੍ਰੀ।
ਹਾਂਜੀ ਫਰੀ ਬਸ ਹੁਣੇ ਘੁੰਮ ਕੇ ਆਈ ਸੀ ਤੇ ਬੜੀ ਜ਼ਿਆਦਾ, ਸਵੇਰੇ ਉੱਠ ਕੇ ਉਹੀ ਘਰ ਦੇ ਕੰਮ ਫੈਲਾਵਟ ਵਗੈਰਾ ਇੰਨੀ ਜ਼ਿਆਦਾ ਹੋ ਗਈ ਸੀ ਘਰ ਦੇ ਅੰਦਰ। ਤੇ ਹੁਣ ਕੰਮ ਕਰ ਕਰ-ਕਰ ਕੇ ਐਵੇਂ ਜਾ ਹੋ ਰਿਹਾ ਕਿ ਅਸੀਂ ਸੋਈਏ, ਬਿਨਾਂ ਸੋਏ ਨਾ ਐਵੇਂ ਲੱਗਦਾ ਹੈ ਕਿ ਅਸੀਂ ਸੋਏ ਜੇ ਨੀ। ਤੇ ਕੁਛ ਦੂਸਰਾ ਕੰਮ ਕਰ ਨੀ ਸਕਣੀ ਆ ਦੂਜਾ ਕੰਮ ਨਾ।
ਜ਼ਰੂਰੀ ਹੈ ਤੁਹਾਨੂੰ ਪਤਾ ਇੱਕ ਚੰਗੀ ਸਿਹਤ ਲਈ ਤੰਦਰੁਸਤ ਐ। ਰੋਜ਼ਾਨਾ ਸੱਤ ਡਾ ਟਰ ਵੀ ਕਹਿੰਦੇ ਨੇ ਸੱਤ ਜਾਂ ਅੱਠ ਘੰਟੇ ਦੀ ਨੀਂਦ ਪੂਰੀ ਹੋਣੀ ਬਹੁਤ ਜ਼ਰੂਰੀ ਹੈ। ਨੀਂਦ ਤੁਹਾਡੇ ਸਰੀਰ ਦੀ ਥਕਾਵਟ ਚ ਦੂਰ ਕਰਦੀ ਤੁਹਾਨੂੰ ਵੀ ਪਤਾ। ਆਪਣੇ ਇੱਕ ਤਰ੍ਹਾਂ ਦੀ ਜਾ ਵੀ ਦਿੰਦੀ ਹੈ ਹਰ ਚੀਜ਼ ਦੀ ਥਕਾਵਟ ਬਿਲਕੁਲ ਖਤਮ ਕਰ ਦਿੰਦੀ ਹੈ। ਜਦੋਂ ਆਪਾਂ ਪਰੋਪਰ ਨੀਂਦ ਪਰੋ ਪਰ ਨੀਂਦ ਪੂਰੀ
ਉਹ ਤਾਂ ਹੈ ਈ ਕਿ ਕਿਧਰੇ ਜਗ੍ਹਾ ਘੁੰਮ ਕੇ ਆਉਣਾ, ਤੇ ਘਰ ਦੇ ਅੰਦਰ ਨਾ ਸਭ ਸੇ ਪਹਿਲਾਂ ਨੀਂਦ ਅਸੀਂ ਅਗਰ ਪੂਰੀ ਨੀ ਕਰਾਂਗੇ ਨਾ ਤੇ ਅਸੀਂ ਘਰ ਦਾ ਕੋਈ ਦੂਸ ਦੂਜਾ ਕੰਮ ਨੀ ਕਰ ਸਕਾਂਗੇ। ਚ, ਜਿੰਨਾ ਮਰਜੀ ਕਰ ਫਿਰ ਫੈਲਿਆ ਉਹਦਾ, ਜਿੰਨਾ ਮਰਜ਼ੀ ਅਸੀਂ ਭੂਖੇ ਹੋ ਰਹੇ ਹੋ, ਨਾ। ਜਦੋਂ ਅਸੀਂ ਸੋਵਾਂ ਹਾਂਗੇ, ਨ। ਇੱਕ ਵਾਰ ਤੂੰ ਭੁੱਖ ਨੂੰ ਵੀ ਮਾਰ ਲਾਂਗੇ, ਲੇਕਿਨ ਜਦੋਂ ਅਸੀਂ ਥੋੜੀ ਦੇਰ ਵੀ ਨਾ ਸੋਵਾਂਗੇ, ਨਾ, ਤੇ ਅਸੀਂ ਆਪਣੀ ਥੋੜ੍ਹੀ ਰੋਟੀ ਸਬਜ਼ੀ ਵੀ ਬਣਾ ਲਾਂਗੇ, ਅ, ਉਹ ਥੋੜਾ ਜਿਹਾ ਅਸੀਂ ਸੋ ਲਾਂਗੇ, ਤੇ।
ਬਿਲਕੁਲ ਸਹੀ ਗੱਲ ਹੈ, ਬਹੁਤ ਜ਼ਰੂਰੀ ਹੈ। ਨੀਂਦ ਵਿੱਚ ਆਪਾਂ ਨੂੰ, ਨਾ, ਇੱਕ ਖਾਲੀ ਉਹ ਨਹੀਂ ਹੈ ਕਿ ਨੀਂਦ ਪੂਰੀ ਕਰਨੀ, ਇਹਦੇ ਚ ਆਪਣੀ ਯਾਦਤ ਜਿਹੜੀ ਹੁੰਦੀ ਹੈ, ਉਹ ਵੀ ਬਹੁਤ ਤੇਜ਼ ਰਹਿੰਦੀ ਹੈ।
ਬਿਲਕੁਲ ਸਹੀ ਕਹਿ ਰਹੇ ਹੋ, ਤੇ ਅਸੀਂ ਐਨਰਜੀ ਵੀ ਸਾਨੂੰ। ਸੋਣ ਦੇ ਨਾਲ ਹੀ ਆਂਦੀ।
ਬਿਲਕੁਲ, ਬਿਲ ਬਿਲਕੁਲ, ਹਰ ਹਰ ਸਮੱਸਿਆ ਦਾ ਹੱਲ ਹੈ।
ਸੁਣ, ਓਹ ਤੇ ਹੈ ਹੀ। ਸਭ ਕੁਛ ਵੀ ਕਰਨਾ ਹੋ ਨਾ ਤਾ ਪਹਿਲੇ ਅਸੀ ਸੋਵਾਗੇ, ਤੇ ਦੂਜਾ ਕੰਮ ਕਰਾਂਗੇ ਜਿਵੇ ਕਹਿੰਦੇ ਆ ਕਿ ਪਹਿਲੇ ਖਾ ਲਈਏ, ਤੇ ਅਸੀ ਪਹਿਲਾ ਖਾ ਲੋ ਤੇ ਦੂਜਾ ਕੰਮ ਬਾ ਚੋ। ਖਾਣਾ-ਪੀਣਾ ਪਹਿਲੇ, ਤੇ ਦੂਜਾ। ਤਾਂ। ਕੰਮ ਦੂਜਾ ਤੇ ਪਹਿਲੇ ਐ ਹੀ ਓ ਹੁੰਦਾ ਏ ਪਹਿਲੇ ਅਸੀਂ ਸੋ ਲਵੇ, ਆਪਣੀ ਨੀਂਦ ਪ੍ਰੋਪਰ ਕਰ ਲਵੇ। ਤੇ ਅਸੀਂ ਆਪਣਾ ਘਰ ਦਾ ਰੂਟੀਨ ਚਾਲੂ ਕਰੀਏ ਤੇ ਫੇਰ
ਪਾਵਰ ਵੀ ਤੇ ਮਜ਼ਬੂਤ ਹੁੰਦੀ ਹੈ, ਹਮੇਸ਼ਾ। ਬਿਲਕੁਲ, ਆਪਣੇ ਆਪ ਨਾਲ ਜਦੋਂ ਸਰੀਰ ਆਪਾਂ ਸਹੀ ਕਰਨ ਲੱਗ ਜਾਈਏ, ਆਪਾਂ ਹਰ ਚੀਜ਼ ਕਰਨ ਲੱਗ ਜਾਈਏ। ਆਪਣੀ ਸਿਹਤ ਦੀ ਹਰ ਨਵੀਂ ਤੋਂ ਨਵੀਂ ਚੀਜ਼ ਕਰੀਏ, ਤੇ ਆਪਣੇ 'ਚ ਰਿਕਵਰੀ ਹੁੰਦੀ ਏ। ਕੋਈ ਬਿਮਾਰੀ ਵੀ ਆਪਣੇ ਤੋਂ ਦੂਰ ਹੀ ਰਹਿੰਦੀ ਹੈ, ਮੇਜ਼ਾ ਜਦੋਂ ਆਪਾਂ ਆਪ।
ਉੱਥੇ ਸਹੀ ਕਹਿ ਰਹੇ ਹੋ, ਉੱਥੇ ਹੈ ਬਿਮਾਰੀਆਂ, ਡਾਕਟਰ ਕੋਲ ਵੀ ਜਾਓ। ਤੇ ਤੁਸੀਂ ਬਿਮਾਰ ਹੋ ਤਾਂ ਡਾਕਟਰ ਇਓ ਕਹਿੰਦਾ, ਰੈਸਟ। ਕਰੋ ਰੈਸਟ, ਦੇ ਨਾਲ ਕੀ ਹੁੰਦਾ ਕਿ? ਬਿਮਾਰੀ, ਸਾਡੀ ਦਵਾਈ। ਖਾਂਗੇ ਤਾਂ ਬਿਮਾਰੀ ਸਾਡੀ ਨਿਕਲਾਂ ਗਈ, ਜਿੰਨਾ ਅਸੀਂ ਸੋਵਾਂਗੇ ਤੇ ਬਿਮਾਰੀ ਸਾਡੀ ਦੂਰ ਪਾ ਸਾਡੇ ਕੋਲ ਤੇ ਡਾਕਟਰ ਵੀ ਇਹੀਓ ਸਲਾਹ ਦਿੰਦੇ ਆ, ਸੋਨਾ ਬਹੁਤ ਜਰੂਰੀ ਹੈਗਾ ਹੈ ਬਿਮਾਰੀ ਵਾਸਤੇ। ਉਹ ਨੋਰਮਲ ਬੰਦੇ ਵਾਸਤੇ ਵੀ।
ਬਹੁਤ ਸੋਨੇ ਆ ਨੀਂਦ ਦੇ ਨਾਲ ਆਪਾਂ ਨੂੰ ਪਤਾ ਆਪਣਾ ਵਜਨ ਵੀ ਵੱ ਵਧਦਾ ਹੈ ਹਮੇਸ਼ਾ
ਉਹ ਤਾਂ ਹੈ ਹੀ ਅਗਰ ਉੱਥੇ ਹੈ ਹੀ ਟਾਈਮ ਵੀ ਹੋਣਾ ਚਾਹੀਦਾ ਸ਼ਡਿਊਲ ਹੋਣਾ ਚਾਹੀਦਾ ਸੋਨ ਵੀ ਅਗਰ ਹਮ ਬੇ ਟਾਈਮ ਸਾਰਾ ਦਿਨ ਸੁਣਦੇ ਰਹੇ ਆ ਬੇ ਟਾਈਮ ਸੋਰਹਾ ਨਾ ਤੇ ਇਹ ਮਾਰਾ ਵੇਟ ਗੇਨ ਵੀ ਕਰੇਗਾ ਤੇ ਵੇਟ ਗੇਨ ਦੇ ਨਾਲ ਸਾਨੂੰ ਬਿਮਾਰੀਆਂ ਪਏਗੀ ਬਿਮਾਰੀਆਂ ਲੱਗਣਗੀ ਤੇ ਸਾਨੂੰ ਨਾ ਇੱਕ ਟਮ ਲਿਮਿਟ ਹੋਣੀ ਚਾਹੀਦੀ ਆ ਸੋ ਦੀ ਸਤ ਤ ਅਟ ਤ ਹੋਣਾ ਹੀ ਚਾਹੀਦਾ ਆ ਤੇ ਰਾਤੀ ਵੀ ਅਸੀਂ ਟਮ ਨਾਲ ਸੋਵਾਂਗੇ ਸਰੇ ਟਮ ਨਾਲ ਉਠਾਂਗੇ ਤੇ ਨੀਂਦ ਸਾਡੀ ਉਓਨੀ ਹੋਣੀ ਜਿ ਉਹ ਸੂਰਯੋਦੇ ਪਹਿਲੇ ਸਾਨੂੰ ਉੱਠਣਾ ਹੀ ਚਾਹੀਦਾ
ਬਿਲਕੁਲ ਅਗਰ ਸਹੀ ਟਾਈਮ ਨਾਲ ਸੋਵਾਂਗੇ ਸਹੀ ਟਾਈਮ ਨਾਲ ਉੱਠਾਂਗੇ ਆਪਣਾ ਖਾਣ ਪਨ ਵੀ ਸਹੀ ਰਹੇਗਾ ਉਸ ਹਾਬ ਨਾਲ
ਉਹ ਤੇ ਹੈ ਹੀ ਬਤੇ ਹੈ ਫਿਰ ਅਸੀਂ ਨਾ ਲੇਟ ਸੋ ਕੇ ਉੱਠਾਂਗੇ ਨਾ ਤੇ ਸਾਰਾ ਦਿਨ ਦਾ ਟੀਨ ਪਤਾ ਸਾਰਾ ਹੀ ਲੇਟ ਹੁੰਦਾ ਜਾਏਗਾ ਰੋਟੀ ਪਾਣੀ ਅਗਰ ਸਾਨੂੰ ਅਗਰ ਟਾਈਮ ਦੇ ਨਾਲ ਹੀ ਮਿਲੇਗੀ ਤਾਂ ਸਾਨੂੰ ਬਿਮਾਰੀਆਂ ਵੇਟ ਗੇਨ ਇਹ ਚੀਜ਼ਾਂ ਬੜੀ ਹੋਰ ਮੁਸਦੀ ਤਾਂ ਬੜੀਿਆਦਾ ਹੋ ਜਾਣੀ ਤੇ ਸੋਨ ਦੇ ਵ ਦੇ ਨਾਲ ਹੀ ਹੁੰਦੀ ਹੈ ਸੋਨੇ ਦਾ ਟਾਈਮ ਸਾਨੂੰ ਸਹੀ ਕਰਨਾ ਚਾਹੀਦਾ ਆਪਣੀ ਲਾਈਫ ਦੇ ਅੰਦਰ ਨਾ
ਬਿਲਕੁਲ ਸਹੀ ਗੱਲ ਹੈ
ਹਮ ਲੋਕੀ ਹੁੰਦੇ ਆ ਰਾਤ ਦੀਆਂ ਡਿਊਟੀਆਂ ਕਰਦੇ ਨੇ ਉਹ ਉਹਨਾਂ ਨੂੰ ਦੇਖੋ ਉਹ ਕਿੱਦਾਂ ਮੈਨੇਜ ਕਰਦੇ ਨੇ ਕਿ ਹਮ ਰਾਤ ਦੀ ਨੀਤ ਦੇ ਬਰਾਦੀ ਨੀਂਦੀ ਹੁੰਦੀ ਹੈ ਇੱਕ ਬੰਦਾ ਰਾਤੀ ਨਾ ਸੋਏ ਇੱਕ ਦਿਨ ਰਾਤੀ ਨਾ ਸੋਏ ਤਾਂ ਕਿਵੇਂ ਜਾਿਹਾ ਹੋ ਜਾਂਦਾ ਅਗਲੇ
ਗਿਰਦਾ ਗਿਰਦਾ ਗਿਰਦਾ ਰਹਿੰਦਾ ਹੈ ਹਰ ਟਾਈਮ ਹਰ ਟਮ ਗਿਰਦਾ ਰਹਿੰਦਾ ਬਿਲਕੁਲ
ਉਹ ਸੋਚਦਾ ਕਿ ਕੀ ਹੋ ਰਿਹਾ ਸਾਡੇ ਨਾਲ ਇਹ ਕੀ ਹੋ ਰਿਹਾ ਬੋਲ ਸਾਡੀ ਕੀ ਹੁੰਦੀ ਪਈ ਹੈ ਅਸੀਂ ਤੇ ਉਹੀ ਹੁੰਦਾ ਹੈ ਕਿ ਇੱਕ ਦਿਨ ਵੀ ਨਾ ਸੁਣਨਾ ਮਤਲਬ ਬਹੁਤ ਜ਼ਰੂਰੀ ਹੈਗਾ ਹੈ
ਬਿਲਕੁਲ ਰੋਾਨ ਰੋਜ਼ਾਨਾ ਹਮ ਬਸ ਮੇਨ ਟਾਈਮ ਹੈ ਸਿਰਫ ਇੱਕ ਟਾਈਮ ਹੀ ਸੋਣਾ ਚਾਹੀਦਾ ਜੇ ਆਪਾਂ ਸਹੀ ਟਾਈਮ ਤੇ ਇੱਕ ਵਾਰੀ ਸੋ ਜਾਈਏ ਨਾ ਫਿਰ ਦੁਬਾਰਾ ਸੋਣ ਦੀ ਨੀਡ ਨਹੀ ਪੈਂਦੀ ਕਿਉਂਕਿ ਉਸ ਤੋਂ ਆਪਾਂ ਹਾਂ ਉਸ ਤੋਂ ਆਪਾਂ ਆਪਣੀ ਬੋਡੀ ਨੂੰ ਪੂਰਾ ਉਹ ਕਰ ਲੈਂਦੇ ਹਾਂ ਕਵਰੀ ਕਵਰ ਕਰ ਲੈਂਦੇ ਹਾਂ ਚਾਰਜ ਹੋ ਜਾਂਦਾ ਪਰ ਅਗਰ ਟਾਈਮ ਤੁਹਾਡੀ ਤੁਸੀਂ ਤਿੰਨ ਘੰਟੇ ਸੋ ਰਹੇ ਹੋ ਤੁਸੀਂ ਚਾਰ ਘੰਟੇ ਕਰ ਰਹੇ ਹੋ ਉੱਥੇ ਤੁਹਾਡੀਆਂ ਬਿਮਾਰੀਆਂ ਵੀ ਸ਼ੁਰੂ ਤੁਹਾਡੀ ਬੋਡੀ ਦੇ ਤਣਾਅ ਵੀ ਸ਼ੁਰੂ ਹਰ ਤਰ੍ਹਾਂ ਦੀ ਪ੍ਰੋਬਲਮ
ਹੁਣ ਕਈ ਲੋਕੀ ਨਾ ਰਾਤ ਰਾ ਤੇ ਲੇਟ ਸੌਦੇ ਆ ਤੇ ਦੁਪਹਿਰੀ ਵੀ ਫਿਰ ਸੋ ਜਾਂਦੇ ਆ ਫੇਰ ਰਾਤੀ ਫੇਰ ਲੇਟ ਸੁੁੰਦੇ ਐਸ਼ੋ ਡਿਊਲ ਨਹੀਂ ਹੋਣਾ ਚਾਹੀਦਾ ਦੁਪਹਿਰੀ ਸਾਨੂੰ ਨਾ ਤੁਹਾਨੂੰ ਥੋੜ੍ਹੀ ਜਿਹੀ ਨੈਪ ਲੈਣੀ ਚਾਹੀਦੀ ਹੈ ਬਸ ਥੋੜ੍ਹੀ ਜਿਹੀ ਨੈਪਝਉਂਦੀ ਹੈ ਸ਼ਰਾ ਭਾਵੇਂ ਤੁਸੀਂ ਤੇ ਰਾਤੀ ਜਲਦੀ ਸੋ ਜਾਓ ਤੇ ਸਵੇਰੇ ਜਲਦੀ ਉੱਠੋ ਲੇਕਿਨ ਇਹ ਲੋਕੀ ਕੀ ਕਰਦੇ ਪੈਰੀ ਵੀ ਸੁਣਦੇ ਹੈ ਤੇ ਇਹਦੇ ਨਾਲ ਨਾ ਇਨਸਾਨ ਆਲਸ ਜਹਾ ਵੀ ਹੋ ਜਾਂਦਾ ਆਲਸੀ ਬੜਾ ਹੋ ਜਾਂਦਾ ਜ਼ਿਆਦਾ ਸੋਣ ਦੇ ਨਾਲ ਨਾ ਘੱਟ ਏ ਵੀ ਬੜੇ ਨੇ ਨੁਕਸਾਨ ਵੀ ਵਧੇ ਨੇ ਸੋਣ ਦੇ ਨਾਲ ਜ਼ਿਆਦਾ
ਉਹ ਦੀ ਨੀਂਦ ਦੇ ਪੂਰੀ ਨੂੰ ਪੂਰੀ ਹੋਣ ਦੇ ਨਾਲ ਨਾ ਤੁਹਾਨੂੰ ਜਿਵੇਂ ਕੋਈ ਕਹਿ ਲਓ ਕਿ ਬਲੱਡ ਪ੍ਰੈਸ਼ਰ ਤੇ ਇੱਦਾਂ ਇਏਦਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ
ਹੁਣ ਤੇ ਹੈ ਹੀ ਡਾਕਟਰ ਵੀ ਕਹਿੰਦੇ ਨੇ ਦੇਖੋ ਬਲੱਡ ਪ੍ਰੈਸ਼ਰ ਹੋ ਰਿਹਾ ਤੁਸੀਂ ਆਰਾਮ ਕਰੋ ਆਰਾਮ ਕਰੋ ਅੱਜ ਕੱਲ ਤਾਂ ਇਹ ਚੀਜ਼ਾਂ ਬੜੀ ਜ਼ਿਆਦਾ ਹੋ ਰਹੀਆਂ ਬਿਮਾਰੀਆਂ ਤੇ ਸਭ ਤੋਂ ਪਹਿਲਾ ਡਾਕਟਰ ਈ ਕਹਿੰਦਾ ਇਸ ਬਿਮਾਰੀ ਨਾਲ ਤਾਂ ਤੁਸੀਂ ਆਰਾਮ ਕਰੋ ਤੁਸੀਂ ਸੋ ਤੇ ਹੁਣ ਤੇ ਸੋਹਨਾ ਐਵੇ ਡ ਇਹ ਕਿ ਬਿਮਾਰੀਆਂ ਵੀ ਅਗਰ ਹੋ ਰਹੀ ਨਾ ਤਾਂ ਡਾਕਟਰ ਇਓ ਸਲਾਹ ਦੇ ਰਿਹਾ ਕਿ ਤੁਸੀਂ ਸੋ ਕਿਉਂਕਿ ਅਜ ਦੇ ਟਾਈਮ ਦੇ ਅੰਦਰ ਨਾ ਬੰਦੇ ਦੇ ਅੰਦਰ ਕਮ ਬੜੇ ਨੇ ਬੜੇ ਜਿਆਦਾ ਥਕਾਨ ਮੈ ਬਹੁਤ ਜਿਆਦਾ ਟੈਸ਼ਨ ਇਹ ਵੀ ਹੈ ਤੇ ਇਸ ਕਰਕੇ ਬੰਦਾ ਸੋਨਾ ਹੀ ਹੁੰਦਾ ਹੀ ਨੀ ਗਾ ਟੈਨਸ਼ਨਾਂ ਦੇ ਅੰਦਰ ਉਹ ਕੀ ਹੁੰਦਾ ਬੰਦੇ ਦਾ ਅੰਦਾ ਬਿਮਾਰੀ ਜੁੜਦੀ ਹੈ। ਤੇ ਇਹੀਓ ਕਹਿ ਹਾਂ ਤੇ ਇਹੀਓ ਹੋਣਾ ਚਾਹੀਦਾ। ਕਿ ਜਿਵੇਂ ਤੁਸੀਂ ਘਰਦਿਆਂ ਕੰਮ ਵਗੈਰਾ ਟੈਨਸ਼ਨਾਂ ਪਾਲਦੇ ਹੋ ਨਾ ਉਸ ਤੋਂ ਬਰਾਬਰ ਤੁਹਾਨੂੰ ਸਣਾਨਾ ਵੀ ਚਾਹੀਦੈ।
ਹਾਂ ਇਹ ਇਹ ਆਪਣੇ ਨੀਂਦ ਖਾਲੀ ਇੱਕ ਉਹ ਨਹੀਂ ਤੇ ਨਾ ਉਹਨੂੰ ਘੱਟ ਕਰਦੀ ਹੈ। ਜਦੋਂ ਆਪਾਂ ਦਿਮਾਗ ਚ ਕਈ ਵਾਰ ਕੋਈ ਬਰਡਨ ਹੁੰਦਾ ਹੈ ਬੰਦਾ ਅਗਰ ਨੀਂਦ ਪੂਰੀ ਹੋ ਜਾਂਦੀ ਹੈ ਤਾਂ ਆਪਾਂ ਸਹੀ ਹਾਂ ਮਤਲਬ ਕੋਈ ਚੀਜ਼ ਦੀ ਟੈਂਨਸ਼ਨ ਇੰਨੀ ਨੀ ਰਹਿੰਦੀ। ਨਹੀਂ ਤਾਂ ਸਾਰਾ ਦਿਨ ਇੰਝ ਟੈਨਸ਼ਨ ਚ ਭਰਿਆ ਰਹਿੰਦਾ ਏ।
ਹੁਣ ਦੇਖੋ ਕੀ ਹੁੰਦਾ ਲੋਕਾਂ ਦਾ ਟੈਨਸ਼ਨ ਹੁੰਦੀ ਹੈ। ਲੋਕਾਂ ਨੂੰ ਨੀਂਦ ਨੀ ਆਦੀ ਨੀਂਦ ਨੀ ਆਦੀ ਹਰ ਸੁੱਖਮੇ ਵੀ ਹੈ ਦੁੱਖਮੇ ਵੀ ਮਤਲਬ ਇਨਸਾਨ ਨੂੰ ਪੈਸੇ ਵਾਲੇ ਬੰਦੇ ਨੂੰ ਵੀ ਹੈ ਤੇ ਅੱਜ ਕੱਲ੍ਹ ਨੋਰਮਲ ਬੰਦੇ ਨੂੰ ਵੀ ਹੈ ਤੇ ਗ਼ਰੀਬਾਂ ਨੂੰ ਤਾਂ ਹੈ ਹੀ ਤੇ ਨਾ ਉਹ ਬੰਦੇ ਦੇ ਇਤਨੀ ਟੈਨਸ਼ਨ ਮ ਕਈ ਲੋਕਾਂ ਤੋਂ ਨੀਂਦ ਵੀ ਨਹੀਂ ਆਦੀ ਟੈਨਸ਼ਨਾਂ ਇੰਨੀ ਜ਼ਿਆਦਾ ਹੁੰਦੀ ਹੈ ਤੇ ਇਹ ਬਿਮਾਰੀ ਦੀ ਹੁੰਦੀ ਹੈ ਕਿ ਬਿਮਾਰੀ ਨਾ ਲੱਗ ਜਾ ਤੇ ਸਾਨੂੰ ਨਾ ਉਹ ਚੀਜ਼ ਹੋਣੀ ਚਾਹੀਦੀ ਹੈ ਕਿ ਟੈਨਸ਼ਨਾਂ ਘੱਟ ਕਰਕੇ ਸਾਨੂੰ ਸੋਨੇ ਦੀ ਤਰਫ ਨਾ ਸੋ ਜਾਵਾਂਗੇ ਨਾ ਤੇ ਟੈਨਸ਼ਨ ਉਹ ਜੋ ਹੋਗੀ ਨਾ ਉਹ ਨਿਕਲ ਵੀ ਜਾਵਾਂਗੀ।
ਦੂਰ ਹੋ ਜਾਏਗੀ ਬਿਲਕੁਲ ਹਾਂ ਤੇ ਰਲੀਫ ਹੋਣਾ ਆਪਾਂ ਨੂੰ ਬਹੁਤ ਜ਼ਰੂਰੀ ਹੈ। ਨੀਂਦ ਨੂੰ ਦਿੰਨੀ ਦਿਨਾਂ ਕਵਰ ਕਰਾਂਗੇ ਨੇ ਅੱਛੇ ਰਹਾਂਗੇ ਹਮੇਸ਼ਾ ਤੰਦਰੁਸਤ ਰਹਾਂਗੇ ਅੱਗੋਂ ਆਪਣੇ ਬੱਚਿਆਂ ਨੂੰ ਵੀ ਧਿਆਨ ਇਹੀ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਧਿਆਨ ਉਹਨਾਂ ਕਿ ਬੱਚੇ ਬੱਚਿਆਂ ਦਾ ਅੱਜ ਕੱਲ੍ਹ ਤਾਂ ਟਾਈਮ ਦੀ ਨੀਂਦ ਨਹੀਂ ਰਹਿ ਗਈ।
ਸਹੀ ਕਹਿ ਰਹੇ ਹੋ ਤੁਸੀਂ ਸਹੀ ਕਹਿ ਰਹੇ ਹੋ ਬੱਚਿਆਂ ਦੇ ਅੰਦਰ ਵੀ ਨੀਂਦ ਨਹੀਂ ਗੀ। ਚ ਸਾਰਾ ਦਿਨ ਇੰਨਾ ਕੁਛ ਕਰਦੇ ਰਵਾਂਗੇ ਐਕਟੀਵਿਟੀ ਰਾਤੀ ਜਗ੍ਹਾ ਲੋ ਉਹ ਰਾਤ ਜਗਣੇ ਕੇ ਲਿਏ ਛੋਟੇ ਛੋਟੇ ਬੱਚੇ ਵੀ ਮਤਲਬ ਐਨੇ ਹੋ ਰਹੇ ਨੇ ਕਿ ਮਾਂ ਬਾਪ ਦੇ ਨਾਲ ਖੜੇ ਹੈ ਮਤਲਬ ਸੋਏਗੇ ਨੀ ਉਹ ਜਦੋਂ ਜੋ ਕੁੱਝ ਕਰ ਰਹੇ ਤੇ ਅਸੀਂ ਵੀ ਬੈਠਾਂਗੇ ਅਸੀ ਵੀ ਸੋ ਸੋਵਂਗੇ ਨੀ ਅਸੀਂ ਵੀ ਉਹਨਾਂ ਦੇ ਨਾਲ ਜਗਾਂਗੇ
ਛੋਟੇ ਬੱਚਿਆਂ ਨੂੰ ਤਾਂ ਛੋਟੇ ਬੱਚਿਆਂ ਨੂੰ ਤਾਂ ਫਿਰ ਵੀ ਇੱਕ ਵਾਰ ਲੜਕੇ ਜਗੜ ਆਪਾਂ ਸਲਾਹ ਦਿੰਦੇ ਹਾਂ ਪਰ ਜਿਹੜੇ ਵੱਡੇ ਹੁੰਦੇ ਨਾ ਜਿਵੇਂ ਜਿਵੇਂ ਉਹ ਗਰੋਅਪ ਹੁੰਦੇ ਰਹਿੰਦੇ ਆ ਉਹ ਦਹੀਂ ਪਿਓ ਆਪਣੀ ਮਾਇਡ ਚ ਆਇਆ ਪ ਤੇ ਉਹਨਾਂ ਦੀ ਨੀਂਦ ਹੋਰ ਘੱਟ ਜਾਂਦੀ ਹੈ ਇਸ ਲਈ ਕਹਿੰਦੇ ਉਹਨਾਂ ਨੂੰ ਸ਼ੁਰੂ ਤੋਂ ਹੀ ਉੱਦਰ ਦਾ ਬਣਾ ਦੋ ਬੱਚੇ ਨੂੰ ਕਿ ਹਾਂ ਭਾਈ ਤੁਹਾਨੂੰ ਨੀਂ ਪੂਰੀ ਕਰਨੀ ਬਹੁਤ ਜ਼ਰੂਰੀ ਹੈ ਔਰ ਬੱਚਾ ਫਿਰ ਮੈਨੂੰ ਲੱਗਦਾ ਚੁਸ ਰਹਿੰਦਾ ਬੱਚਾ
ਉਹ ਤੇ ਹੈ ਤੁਸੀਂ ਮੈਨੂੰ ਫਾਇਦੇ ਦੱਸੋ ਕਿ ਬਤ ਕੀ ਕੀ ਫਾਇਦੇ ਤੁਸੀਂ ਦੇਖਿਆ ਹੈਗਾ ਤੁਸੀਂ ਸੁਣਦੇ ਹੋ ਤੇ ਤੁਹਾਨੂੰ ਕੀ ਕੀ ਫਾਇਦਾ ਲੱਗਦਾ
ਮੈਨੂੰ ਬੋਡੀ ਮੇਰੀ ਬਿਲਕੁਲ ਰਿਲੈਕਸ ਫੀਲ ਹੁੰਦੀ ਮੈਂ ਸਵੇਰੇ ਉੱਠਦੀ ਹਾਂ ਮੈਨੂੰ ਇਹ ਲੱਗਦਾ ਹੀ ਨੀ ਹੈ ਕਿ ਮੇਰੇ ਸਰੀਰ ਚ ਥਕਾਵਟ ਹੈੱਗੀ ਹੈ ਐ ਤਾਜ ਤਾਜ ਤਾਜ ਜੀ ਬਿਲਕੁਲ ਤਾਜ਼ਗੀ ਕਿ ਹੁਣ ਮੇਰੇ ਲਈ ਦਿਨ ਨਹਾ ਦਿਨ ਚੜਿਆ ਅਲੱਗ ਫਰੈਸ਼ਨੈਸ ਮੇਰੇ ਮਤਲਬ ਮਿੰਦ
ਹੁਣ ਦੇਖੋ ਦੇਖੋ ਘਰਦੇ ਆ ਕੰਮ ਕਰ ਕਰਕੇ ਨਾ ਅਸੀਂ ਪੱਕ ਜਾਂਦੇ ਹਾਂ ਤੇ ਸਾਨੂੰ ਵੀ ਨਾ ਬਹੁਤ ਜ਼ਰੂਰੀ ਹੈਗਾ ਕਈਆਂ ਦੇ ਲੋਕਾਂ ਦੇ ਅੰਦਰ ਨਾ ਲੋ ਕਿ ਸੋਣੇ ਨੀ ਦੇਦੇ ਦੂਸਰੇ ਦੇ ਨਾ ਨਹੀਂ ਸੋਵਾਂ ਤੁਸੀਂ ਸੁੰਦੇ ਰਹਿੰਦੇ ਹੋ ਕਦੇ ਤਨੇਬਾਜ਼ੀ ਵੀ ਬੜੀ ਜ਼ਿਆਦਾ ਆਉਂਦੀ ਹੈ ਲੇਕਿਨ ਉਨ ਲੋਕਾਂ ਨੂੰ ਪਤਾ ਤਾਂ ਹਉਂਦਾ ਕਿ ਸਾਡੀ ਬੋਡੀ ਦੇ ਨਾਲ ਕੀ ਬੀਤ ਰ ਹੈ ਤੇ ਉਹੀ ਹੈ ਨਾ ਫੇਰ ਲੋਕ ਉਹਦੀਆਂ ਨੈਗੇਟਿਵ ਪੁਆਇੰਟਸ ਵੀ ਬੜੇ ਹੁੰਦੇ ਨੇ ਕਿ ਇਹ ਕਿੰਨਾ ਸੋੇ ਲੇਕਿਨ ਸਭੂੰ ਆਪਣੀ ਆਪਣੀ ਬੋਡੀ ਦੇ ਨਾਲ ਆਪਣੀ ਆਪਣੀ ਸਿਹਤ ਦਾ ਪਤਾ ਹੁੰਦਾ ਕਿ ਸਾਨੂੰ ਕਿਤਨਾ ਸੋਹਣਾ ਹੈ ਤੇ ਕਿਤਨਾ ਜਗਨਾ ਹੈ ਤੇ ਕਿਵੇਂ ਕੋ ਕਿਹੜਾ ਕੰਮ ਕਰਨਾ
ਜੀ ਜੀ ਜੀ, ਕਿਉਂਕਿ ਅੱਜ ਕੱਲ ਹਾਂ ਹਾਂ ਸਹੀ ਗੱਲ ਕਿਉਂਕਿ ਅੱਜ ਕੱਲ ਫੈਮਲੀ ਵ ਫੁਲ ਫੈਮਲੀ ਜੇ ਜੁਆਇੰਟ ਫੈਮਿਲੀ ਹੁੰਦੀ ਐ ਤੇ ਉਹਨਾਂ ਚ ਜਿਵੇਂ ਉਹ ਸਵੇਰੇ ਉਹਨਾਂ ਦਾ ਰੂਟੀਨ ਬਣਿਆ ਹੁੰਦਾ ਹੈ ਚਾਰ ਵਜੇ ਉੱਠਣਾ ਹੀ ਉੱਠਣਾ ਪੰਜ ਵਜੇ ਉੱਠਣਾ ਚਾਰ ਵਜੇ ਉੱਠਣਾ। ਪਰ ਉਹਨਾਂ ਨੂੰ ਜਲਦੀ ਸੋਣਾ ਚਾਹੀਦਾ ਹੈ, ਉਹਨਾਂ ਨੂੰ ਦੱਸ ਵਜੇ ਨੌ ਵਜੇ ਆਪਣਾ ਸੋ ਜਾਣਾ ਚਾਹੀਦਾ, ਫਿਰ ਵੀ ਉਹ ਨੀਂਦ ਨੂੰ ਨਹੀਂ ਰਿਕਵਰ ਕਰਨਗੇ, ਐਵੇਂ ਥੋੜ੍ਹਾ ਹੋਵੇਗਾ
ਉਹ ਤੇ ਹੈ ਹੀ ਉਹਨਾ ਦੇ ਵਾਸਤੇ ਸੋਨਾ ਤੇ ਬਹੁਤ ਜ਼ਰੂਰੀ ਹੈ ਅਗਰ ਲੋਕ ਕਿ ਚਾਰ-ਚਾਰ ਵਜੇ ਉੱਠਦੇ ਨੇ, ਤੇ ਉਹਨਾਂ ਦੇ ਵਾਸਤੇ ਤਾਂ ਬਹੁਤ ਜਲਦੀ ਸੇ ਸੌਣਾ ਕਿਉਂਕਿ ਬਿਮਾਰੀਆਂ ਫਿਰ ਉਹਨਾਂ ਦਾ ਸਰੀਰ ਐਵੇਂ ਜਿਹਾ ਹੋ ਜਾਏਗਾ ਕਿ ਤੁਸੀਂ ਇੱਕ ਗਿਲਾਸ ਪਾਣੀ ਵੀ ਨੀ ਦੇ ਸਕੋਗੇ, ਐਵੇਂ ਦੇ ਮੁਰਝਾਯਾ ਹੋ ਸ਼ਰੀਰ ਹੋ ਜਾਂਦੇ ਨੇ ਤੇ, ਸਾਨੂੰ ਨਾ ਮਤਲਬ, ਸਾਰੀ ਮਤਲਬ ਕਹਿੰਦੇ ਨੇ ਕਿ ਹਰ ਸੋਣ ਦਾ ਵੀ ਮੈਟਿਕ ਹੋਣਾ ਚਾਹੀਦਾ ਸਮੇਂ ਦੇ ਨਾਲ ਅਸੀਂ ਸਾ ਅੱਧੇ ਘੰਟੇ ਦੀ ਨੀਂਦ ਜ
ਬਹੁਤ ਜ, ਸੱਤ ਅੱਠ ਘੰਟੇ ਦਾ ਆਰਾਮ ਨਾਲ, ਆਰਾਮ ਨਾਲ ਜਿਹਨੂੰ ਕਹਿੰਦੇ ਆ ਫਿਰ ਤੁਸੀਂ ਮੈਨੂੰ ਇਹ ਲੱਗਦੇ ਕਿ ਮੈਨੂੰ ਇਹ ਨੀ ਲੱਗਦਾ ਕਿ ਦੁਬਾਰਾ ਦੀ ਨੀਂਦ ਤੁਹਾਨੂੰ ਤੁਹਾਨੂੰ ਪਏਗੀ, ਅਗ-ਅਗਰ ਉਹਦੀ ਤੁਹਾਡੀ ਕੋਈ ਬਿਮਾਰੀ ਵੀ ਚੱਲ ਰਹੀ ਐ ਨਾ। ਤੇ ਮੈਨੂੰ ਨੀ ਲੱਗਦਾ, ਫਿਰ ਵੀ ਜ਼ਰੂਰਤ ਪੜੇਗੀ।
ਉਹ ਤਾਂ ਹੈ ਹੀ। ਤੇ ਸਵੇਰੇ ਸੂਰਿਆ ਦੇਵ ਸੇ ਪਹਿਲੇ ਸਾਨੂੰ ਉੱਠਣਾ ਚਾਹੀਦਾ ਮ ਸਭ ਨੂੰ ਇਹੀਓ ਕਹਾਂਗੀ, ਸਾਰੇ ਸਵੇਰੇ ਜਲਦੀ ਉੱਠ ਜਾ ਤਾਂ ਆਪਣਾ ਚਰਿਆਂ ਨੂੰ ਅੱਛੇ ਸੇ ਨਾਲ ਸਪੈਂਡ ਕਰੀਏ
ਚਲੋ-ਚਲੋ ਫਿਰ ਮੈਨੂੰ ਵੀ ਹਾਂਜੀ ਠੀਕ ਹੈ ਜੀ ਚਲੋ ਸਤਿ ਸ੍ਰੀ ਅਕਾਲ ਜੀ।